ੳ
ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭੈਨ ਜੀ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਹੋਰ ਸੁਣਾਓ, ਕੀ ਹਾਲ ਚਾਲ ਨੇ?
ੳਹ ਹਾਂ ਬਸ ਵਧੀਆ, ਵਧੀਆ। ਤੁਸੀ ਸੁਣਾਓ, ਠੀਕ ਠਾਕ।
ਬਸ ਹਾਂ, ਸਭ ਠੀਕ ਠਾਕ। ਹੋਰ ਘਰ ਪਰਿਵਾਰ ਸਭ ਠੀ ਠੀਕ ਨੇ। ਹੈਲੋ, ਅਵਾਜ਼ ਨੀ ਆ ਰੀ ਤੁਹਾਨੂੰ ਮੇਰੀ?
ਸਬ ਠੀਕ ਨੇ, ਜੀ ਤਾਨੂ ਅਵਾਜ਼ ਨੀ, ਆ ਰੀ ਏ, ਮੈਨੂੰ ਆ ਰੀ ਏ ਤਾਨੂ ਹੋਰ ਸੁਨਾਓ?
ਨਈ, ਨਈ ਆ ਰੀ ਏ, ਹੁਨ ਆ ਰੀ ਏ। ਹੋਰ, ਹਾਂ ਬੱਚੇ ਠੀਕ-ਠਾਕ ਨੇ। ਤੁਸੀ ਦੱਸੋ?
ਬਸ ਵਧੀਆ-ਵਧੀਆ। ਹੋਰ ਕੀ ਕਰ ਰੇ ਸੀ?
ਹੋਰ, ਮੈਂ ਬਸ ਬੈਠੀ ਹੋਈ ਸੀ, ਮੈਂ ਫੇਰ ਅਹ, ਮੈਂ ਕੇਆ ਚੱਲ ਕਰ ਫੋਨ ਈ ਕਰ ਲਵਾਂ
ਹਾਂਜੀ, ਹਾਂਜੀ ਚੰਗਾ ਕੀਤਾ। ਔਰ ਸੁਨਾਓ ਭੈਨ ਜੀ।
ਆਂ ਬੱਸ ਠੀਕ-ਠਾਕ ਨੇ, ਮੈਂ ਕੇਆ ਚੱਲ ਫੋਨ ਕਰਾਂ ਕੋਈ ਗੱਲਬਾਤ ਕਰ ਲਈਏ।
ਹਾਂਜੀ, ਬੜੇ ਦਿਨ ਹੋਗੇ ਸੀ ਫੋਨ ਆਏਆ ਵੀ ਨੀ ਤੁਆਡਾ ਨਾ ਮੈ ਕੀਤਾ, ਮੈ ਸੋਚ ਰੀ ਸੀ ਕਰਾਂਗੀ ਬਸ ਟੈਮ ਈ ਨੀ ਮਿਲਆ
ਆ ਬਸ ਟਾਇਮ ਦਾ ਤੇ ਐਵੇਂ ਈ ਹੇਗਾ ਐ, ਕਦੀ ਕੋਈ ਕਾਮ ਕਰ ਲੋ ਤੇ ਕਦੀ ਕੋਈ ਕਰ ਲੋ ਟਾਈਮ ਮਿਲਦਾ ਈ ਨੀ ਹੇਗਾ। ਹੋਰ, ਤੁਸੀ ਗਏ ਸੀ ਅਪਨੇ ਪੇਕੇ, ਗਏ ਸੀ ਕਲ।
ਅਵਾਜ ਵਿੱਚ ਨਾ ਪਤਾ ਨੀ ਕੱਟੀ ਜਾਂਦੀ ਏ ਕੋਈ ਪਤਾ ਨੀ ਨੈਟਵੱਰਕ ਨੀ ਆਂਦਾ ਪਿਆ, ਕੀ ਹੋਏਆ ਹੁੰਦਾ ਪੇਆ। ਹੈਲੋ ਹੈਲੋ ਅਵਾਜ ਈ ਨੀ ਆ ਰੀ, ਪਤਾ ਨੀ ਕੀ ਹੋਏਆ ਪੇਆ।
ਹੈਲੋ, ਹੁਨ ਆ ਰੀ ਏ ਅਵਾਜ, ਹਾਂਜੀ ਅੱਛਾ, ਹੋਰ ਦੱਸੋ ਤੁਸੀ?
ਮੈਂ ਕੇਆ ਕਲ ਮੈਂ ਤੁਆਨੂੰ ਵੇਖੇਆ ਸੀ, ਤੁਆਡੇ ਕੋਲੋਂ ਮੈਂ ਨਰਾਜ ਹੋਂਦੀ ਪੀ ਆ, ਮੇਰੇ ਘਰੋਂ ਦੇ ਅੱਗੋ ਨਿਕਲ ਗੇ ਓ ਤੇ ਬੰਦਾ ਘਰ ਆ ਜਾ ਜਾਂਦਾ ਏ, ਮਿਲ ਲੈਂਦਾ ਆ ਕੇ।
ਬਸ ਟੈਮ ਈ ਨੀ ਮਿਲਆ ਭੈਨ ਜੀ, ਜਲਦੀ- ਜਲਦੀ ਸੀਗੀ ਮੈਂ ਜਾਨਾ ਸੀ ਜਰਾ ਅਪਨੇ ਘਰ ਗਈ ਸੀ, ਬਸ ਜਲਦੀ-ਜਲਦੀ ਸੀਗੀ। ਮੈਂ ਕੇਆ ਫੇਰ ਜਾਵਾਂਗੀ ਤੇ ਟੈੱਮ ਲਗ ਜੇਗਾ ਤੇ ਫੇਰ ਆਵਾਂਗੀ ਕਿਸੀ ਦਿਨ ਅਰਾਮ ਨਾਲ ਬਵਾਂਗੇ।
ਮੈਂ ਸੋਚ ਰੀ ਸੀ, ਮੈਂ ਕੇਆ ਅਪਨੇ ਪੇਕੇ ਗਏ ਹੋਨੇ ਨੇ ਏਧਰੋਂ ਦਾ ਈ ਰਸਤਾ ਹੈਗਾ ਨਾ ਹਾਂ, ਤੇ ਮੈਂ ਸਗੋਂ ਨਰਾਜ ਹੋਰੀ ਸੀ। ਮੈਂ ਕੇਆ ਪੁੱਛਾਂਗੀ ਜਰਾ ਫੋਨ ਕਰਕੇ।
ਨਈ-ਨਈ ਨਰਾਜ ਕਿਓ ਓਣੈ ਫੇਰ ਆਵਾਂਗੇ ਮੈਂ ਕਿਸੀ ਦਿਨ ਫੇਰ ਸਪੈਸ਼ਲ ਤੁਆਡੇ ਕੋਲ ਆਵਾਂਗੀ ਨਾ ਬ ਬਵਾਗੇ
ਹੁਨ ਸਵੇਰ ਤੋਂ ਸ਼ਾਮ ਤੱਕ ਆਣਾ ਨਾ।
ਹਾਂਜੀ, ਹਾਂਜੀ ਜਰੂਰ, ਹੋਰ ਸੁਨਾਓ?
ਹੋਰ ਬਸ
ਤੇ, ਇੱਕ ਗੱਲ ਪੁੱਛਨੀ ਸੀ ਮੈਂ।
ਹਾਂ ਪੁੱਛੋ, ਗਰਮ ਪਾਣੀ ਨਾ ਮੈਂ ਪੀਂਦੀ ਤੇ ਆਂ। ਬੱਟ ਹੁਨ ਜਿਵੇਂ ਜਆਦਾ ਗਰਮੀ ਓਈ ਪਈ ਏ ਨਾ ਹੁਨ ਨੀ ਪੀ ਤਾ ਜਾਂਦਾ, ਸਰਦੀਆਂ ਚ ਤੇ ਮੈਂ ਗਰਮ ਈ ਪੀਂਨੀ ਆ ਜਾਦਾ ਗਰਮ ਵੀ ਨੀ, ਬੱਸ ਕੋਸਾ ਸਮਜ ਲੋ ਕੋਸਾ ਕਰਕੇ ਪੀਨੀ ਆ।
ਵੈਸੇ ਤੇ ਗਰਮੀਆਂ ਵਿੱਚ ਵੀ ਸਵੇਰੇ ਕੋਸਾ ਈ ਪਾਣੀ ਪੀਣਾ ਚਾਈਦੈ। ਪਰ ਨਾ ਪੀਤਾ ਈ ਨੀ ਜਾਂਦਾ। ਫੈਦੇ ਬੜੇ ਨੇ, ਕੋਸਾ ਪਾਣੀ ਸਵੇਰੇ-ਸਵੇਰੇ ਤੇ ਕੋਸਾ ਈ ਪੀਓ ਠੰਡਾ ਤੇ ਬਿਲਕੁਲ ਨਾ ਪੀਓ, ਪਰ ਨਾ ਕੀ ਕਰੀਏ ਗਰਮੀ ਐਨੀ ਕੋਈ ਪੀਏ, ਕਿ ਕੋਸਾ ਵੀ ਵੇਖਨ ਦਾ ਵੀ ਦਿਲ ਨੀ ਕਰਦਾ ਤੇ ਪੀਏ ਕੀ ਅਸ ਐਹ ਗੱਲ ਏ।
ਮੈਂ ਵੀ ਬਸ ਗਰਮੀ ਜਆਦਾ ਲੱਗਦੀ ਏ ਤੇ ਠੰਡਾ ਪਾਣੀ ਥੋੜ੍ਹਾ ਮਿਕਸ ਕਰਕੇ ਪੀ ਲੈਨੀ ਆ ਨ‌ਈ ਤੇ ਪਹਿਲੇ ਤੇ ਖਾਲੀ ਗਰਮ ਪਾਣੀ ਪੀਂਦੀ ਸੀ।
ਅੱਛਾ ਤੇ ਬਸ ਨਾ ਗਰਮੀ ਚ ਨੀ ਪੀਤਾ ਜਾਂਦਾ।
ਨ‌ਈ ਓ ਗਰਮ ਪਾਣੀ ਪੀ-ਪੀ ਕੇ ਮੇਰੇ ਤੇ ਅੰਦਰ ਸਾਰੀ ਨਸਾਂ ਈ ਸੀਕੁੜ ਗਈਆ ਨੇ। ਤੇਜ਼ ਗਰਮ ਪੀਂਦੀ ਸੀ ਵਜ਼ਨ ਘੱਟ ਕਰਨ ਵਾਸ
ਨਾ, ਨਾ, ਨਾ ਤੇਜ਼ ਗਰਮ ਪਾਣੀ ਤੇ ਕਦੇ ਵੀ ਨੀ ਪੀਣਾ ਚਾਈਦਾ ਜੇ ਤੇਜ਼ ਗਰਮ।
ਪੀ ਚੁੱਕੀ ਆ ਮੈਂ ਦੋ-ਢਾਈ ਸਾਲ ਪੀਤਾ ਪਾਣੀ ਗਰਮ। ਤੇਜ਼ ਗਰਮ ਤੇ ਓ ਪਹਿਲੇ ਮੇਰਾ ਵਜਨ ਬਹੁਤ ਜਾਦਾ ਸੀ ਬੱਚੇ ਹੋਏ ਨੇ ਓਸ ਤੋਂ ਬਾਅਦ ਵਜਨ ਜਾਦਾ ਹੋ ਗਿਆ ਤੇ ਫੇਰ ਵਜਨ ਘੱਟ ਟਾਨ ਪਿੱਛੇ ਮੈਨੂੰ ਕਿਸੇ ਨੇ ਕਿਆ ਗਰਮ ਪਾਣੀ ਪੀਓ। ਇੱਕ ਭੁੱਖੇ ਰਹਿਣਾ ਉੱਪਰੋਂ ਗਰਮ ਪਾਣੀ ਪੀਣਾ, ਓ ਮੇਰੀ ਸਾਰੀਆ ਨਸਾਂ ਈ ਸੀਕੁੜ ਗੀਆ ਹੁਣ ਮੈਨੂੰ ਸਾਹ ਦੀ ਦਿੱਕਤ ਹੋ ਗਈਏ।
ਅੱਛਾ ਤੇ ਫੇਰ ਦਵਾਈ ਦਵੂਈ ਲਿੱਤੀ ਜੇ ਡੋਕ
ਹਾਂਜੀ ਲੈ ਰਹੀ ਆ, ਹਾਂ ਦਵਾਈ ਤੇ ਚੱਲ ਰਹੀ ਐ ਹੁਣ ਮੇਰੀ। ਦਵਾਈ ਤੇ ਮੇਰੀ ਚੱਲ ਰਹੀ ਐ, ਐਹ ਓਈਓ ਕਹਿ ਡਾਕ ਟਰ ਕਹਿੰਦਾ ਅਹ ਨਸਾਂ ਸੀਕੁੜ ਗੀਆ ਨੇ।
ਜੇ ਮੈਨੂੰ ਪਤਾ ਹੁੰਦਾ ਨਾ ਕਿ ਤੁਸੀਂ ਐਨਾ ਗਰਮ ਤੇਜ਼ ਪਾਣੀ ਗਰਮ ਪੀਂਦੇ ਪਏ ਓ ਮੈਨੂੰ ਜੇ ਪਤਾ ਚੱਲਦਾ ਤੇ ਮੈਂ ਕਦੀ ਨਾ ਪੀਣ ਦਿੰਦੀ ਤੁਹਾਨੂੰ।
ਹਾਂ ਮੈਨੂੰ ਕਿਸੀ ਨੇ ਦੱਸਿਆ ਹੀ ਨੀ ਬਸ, ਤਦੀ ਤੇ ਮੈਂ ਪੁੱਛਦੀ ਪਈ ਆ ਕਿ ਪਾਣੀ ਪੀਣ ਤੇ ਊਂਝ ਤੇ ਪਾਣੀ ਪੀਣ ਦੇ ਬੜੇ ਫੈਦੇ ਨੇ‌। ਪੇਟ ਸਾਫ਼ ਹੋ ਜਾਂਦਾ ਚੰਗੀ ਤਰ੍ਹਾਂ।
ਹਾਂ ਹੋ ਜਾਂਦਾ, ਪਰ ਤੁਸੀਂ ਕੋਸਾ ਵੀ ਪੀਓਗੇ ਨਾ ਕੋਸੇ ਦੀ ਆਦਤ ਵੀ ਪਾ ਦੋਗੇ ਤਾਂ ਵੀ ਪੇਟ ਸਾਫ਼ ਹੋ ਜਾਂਦਾ ਐ ਗਰਮ ਪਾਣੀ ਪੀਣ ਦੀ ਜ਼ਰੂਰਤ ਈ ਨੀ ਹੁੰਦੀ।
ਜ਼ਰੂਰਤ ਨੀ ਹੁੰਦੀ ਬਸ ਸਾਨੂੰ ਸਮਝ ਨੀ ਸੀ ਤੇ ਤੇਜ਼ ਗਰਮ ਪੀ-ਪੀ ਕੇ ਅਸੀਂ ਤੇ ਆਪਣਾ ਨਾਂਸ ਈ ਮਾਰ ਲਿਆ ਵੇ।
ਸਹੀ ਗੱਲ ਐ, ਮੈਂ ਕਿਸੇ ਹੋਰ ਦਾ ਵੀ ਸੁਣਿਐ ਗੱਲ ਕਿ ਤੇਜ਼ ਗਰਮ ਪਾਣੀ ਪੀ ਕਿ ਨਾ ਉਨਾਂ ਦੀ ਵੀ ਤਬੀਅਤ ਖਰਾਬ ਹੋ ਗਈ‌।
ਹਾਂਜੀ ਕਹਿੰਦੇ ਨੇ ਤੇਜ਼ ਗਰਮ ਪਾਣੀ ਨਹੀਂ ਪੀਣਾ ਚਾਹੀਦਾ।
ਨੀ ਪੀਣਾ ਚਾਹੀਦਾ ਨਾ ਕੋਸਾ ਕੋਸਾ ਪੀਓ ਬਸ। ਮੈਂ ਤੇ ਵੈਸੇ ਆਪ ਵੀ ਪਤਲੀ ਹੈਗੀ ਆ ਪਹਿਲੇ ਮੈਂ ਕੀ ਕਰਦੀ ਸੀ ਜਿਵੇਂ ਸਰਦੀਆਂ ਚ ਥੋੜਾ ਜਿਆਦਾ ਗਰਮ ਹੋ ਗਿਆ ਤੇ ਉਹ ਜ਼ਿਆਦਾ ਹੀ ਪੀ ਲਿਆ ਤੇ ਮੈਂ ਤੇ ਹੋਰ ਪਤਲੀ ਹੋ ਗਈ। ਮੈਂ ਕਵਾਂ ਹੋਇਆ ਕੀ ਹੈ ਮੈਨੂੰ ਮੇਰਾ ਵੇਹ ਵਜਨ ਕਿਉ ਇੰਨਾ ਘੱਟ ਗਿਆ। ਫਿਰ ਮੈਂਨੂੰ ਸਮਝ ਆਪੇ ਈ ਪਈ ਕਿ ਮੈਂ ਨਾ ਲੱਗਦਾ ਜਿਵੇਂ ਗਰਮ ਪਾਣੀ ਪੀਂਦੀ ਪਈ ਨਾ ਉਹਦੇ ਨਾਲ ਹੁੰਦਾ ਪਿਆ। ਤਾਂ ਤੋਂ ਮੈਂ ਇੱਕ ਦੋ ਸਾਲਾਂ ਤੋਂ ਨਾ ਬਿਲਕੁਲ ਮਾੜੀ ਜਿਹੀ ਠਾਰ ਭੰਨੀ ਆ ਪਾਣੀ ਦੀ। ਉਹ ਪੀ ਲੈਂਨੀ ਆ ਉਹ ਫਿਰ ਠੀਕ ਰਹਿੰਦਾ ਉਹਦੇ ਨਾਲ ਵਜ਼ਨ ਨਈ ਘੱਟਦਾ।
ਹਾਂ ਵਜਨ ਘੱਟਦਾ ਨਈ ਉਹ ਤੇ ਗੱਲ ਠੀਕ ਏ
ਹਾਂ ਜਿਹੜਾ ਪਤਲਾ ਬੰਦਾ ਹੋਵੇ ਤੇ ਫ਼ਿਰ ਹੋਰ ਥੋੜ੍ਹੀ ਵਜਨ ਘਟਾਉਣਾ ਅਸੀ। ਇਹ ਇਹ ਕਿ ਸਰਦੀਆਂ ਚ ਠੰਡਾ ਪਾਣੀ ਪੀਤਾ ਨੀ ਜਾਂਦਾ। ਤੇ ਫਿਰ ਬੰਦਾ ਕਹਿੰਦਾ ਕਿ ਥੋੜ੍ਹੀ ਜਿਹੀ ਠਾਰ ਭਨੋ ਹਾਂ ਠਾਰ ਭਨੋ ਤੇ ਪੀ ਲਓ।
ਵੈਸੇ ਤੁਹਾਡਾ ਵਜ਼ਨ ਹੈ ਕਿੰਨਾ‌?
ਮੇਰਾ ਤੇ ਘੱਟ ਹੀ ਹੈਗਾ ਜੇ। ਭੈਣ ਜੀ ਮੇਰਾ ਤੇ ਵਜਨ ਸਿਰਫ਼ ਸੰਤਾਲੀ ਅਠਤਾਲੀ ਕਿੱਲੋ ਹੈਗਾ ਜੇ।
ਅੱਛਾ ਫਿਰ
ਹਾਂ ਘੱਟ ਏ ਹਜੇ ਤੇ ਪਹਿਲੇ ਤੇ ਜਦ ਮੇਰੇ ਹਸਬੈਂਡ ਦੀ ਤਬੀਅਤ ਖ਼ਰਾਬ ਹੋਈ ਸੀ ਮੇਰਾ ਤੇ ਦੋ ਤਿੰਨ ਕਿੱਲੋ ਵਜਨ ਹੋਰ ਘੱਟ ਗਿਆ ਸੀ। ਪਤਾ ਨੀ ਚੁਆਲੀ-ਪੰਤਾਲੀ ਤੇ ਪਹੁੰਚ ਗਿਆ ਸੀ।
ਹਾਂ ਉਹੀ ਟੈਸ਼ਨ ਕਰਕੇ ਨਾ ਟੈਸ਼ਨ ਨਾਲ ਤੇ ਫ਼ਰਕ ਪੈਂਦਾ ਸ਼ਰੀਰ ਤੇ ਜਿੰਨਾ ਮਰਜ਼ੀ ਕਹਿ ਲਓ ਤੁਸੀਂ।
ਨਾ ਬੜੀ-ਬੜੀ ਟੈਂਨਸ਼ਨ ਸਾਰੀ-ਸਾਰੀ ਰਾਤ ਬੰਦਾ ਨੀ ਸੌਂਦਾ ਹਾਂ। ਹਾਂ ਹੁਣ ਠੀਕ ਹੈਗੇ ਨੇ। ਤੇ ਫੇਰ ਮੇਰਾ ਵਜਨ ਵੀ ਹੁਣ ਥੋੜਾ ਸੰਤਾਲੀ- ਅੜਤਾਲੀ ਕਿੱਲੋ ਹੋ ਗਿਆ ਵੱਧ ਗਿਆ ਥੋੜਾ। ਜਿੰਨਾ ਪਹਿਲੇ ਸੀਗਾ ਹਾਂ ਜਿੰਨਾ ਪਹਿਲੇ ਹੈਗਾ ਸੀ ਉਨਾ ਹੋ ਗਿਆ ਦੁਬਾਰਾ। ਇਹ ਗੱਲ ਹੁੰਦੀ ਏ
ਮੇਰਾ ਤੇ ਭੈਣ ਜੀ ਵਜਨ ਪਹਿਲੇ ਬਾਸਠ ਕਿੱਲੋ ਹੋ ਗਿਆ ਸੀ ਫਿਰ ਤਰੇਸਠ ਹੋਇਆ। ਜਦ ਮੇਰੇ ਬੱਚੇ ਹੋਏ ਨੇ ਛੋਟਾ, ਹੋਇਆ ਤੇ ਤਰੇਸਠ ਕਿੱਲੋ ਤੇ ਉਹ ਮੇਰੀ ਜ਼ਿਆਦਾ ਲੰਬੀ ਹਾਈਟ ਵੀ ਕੋਈ ਨੀ ਹੈਗੀ ਤੇ ਜੋ ਬੜੀ ਬਹੁਤ ਜ਼ਿਆਦਾ ਮੋਟੀ ਲੱਗਣ ਲੱਗ ਗਈ। ਫਿਰ ਤਦ ਮੈਂ ਘਟਾਇਆ ਸੀ। ਤੇ ਫਿਰ ਮੈਂ ਗਿਆਰਾਂ ਕਿੱਲੋ ਵਜਨ ਘਟਾਇਆ ਸੀ।
ਵਾਹ ਜੀ ਵਾਹ, ਗਿਆਰਾਂ ਕਿੱਲੋ ਤੇ ਬਹੁਤ ਵਧੀਆ ਘੱਟ ਹੋ ਗਿਆ ਸੀ ਫੇਰ ਹੁਣ ਕਿੰਨਾ ਹੈਗਾ ਜੇ?
ਹੁਣ ਤੇ ਮੇਰਾ ਬਾਵਨ-ਤ੍ਰੇਪਨ ਬੱਸ ਇਸ ਤੋਂ ਵੱਧ ਨੀ ਇਸ ਤੋਂ ਵੱਧ। ਬਸ ਪੂਰਾ ਬਾਵਨ ਏ ਹੈਗਾ। ਤੇ ਅ ਕਦੀ, ਜਿਵੇਂ ਹੁਣ ਐ ਛੁੱਟੀਆਂ ਸੀ ਪੇਕੇ ਗਏ ਸੀ ਕਦੀ ਕੁੱਛ ਦੇਖੋ ਉੱਥੇ ਤੇ ਪਰਹੇਜ਼ ਨੀ ਹੁੰਦਾ ਨਾ ਖਾਣ-ਪੀਣ ਦਾ। ਤੇ ਉੱਥੇ ਤੇ ਤਦ ਮੇਰਾ ਆ ਕੇ ਹੁਣ ਤ੍ਰਰੇਪਨ ਕਿੱਲੋ ਸੀ ਹੁਣ ਮੈਂ ਵਜ਼ਨ ਕੀਤਾ ਨੀ ਹੋ ਗਿਆ ਹਫ ਤਾ ਵੇਖੋ ਬਸ ਇਹ ਵੇ ਕਿ ਬਾਵਨ-ਤ੍ਰੇਪਨ, ਬਾਵਨ-ਤ੍ਰੇਪਨ ਇੰਨਾ ਹੀ ਚੱਲਦਾ। ਹੁਣ ਤੇ। ਪਰ ਮੇਰਾ ਨਾ ਹੁਣ ਪੇਟ ਥੋੜਾ ਜਿਹਾ ਹੋ ਗਿਆ ਮੈਂ ਸੋਚਦੀ ਪਈ ਆ ਹੁਣ ਥੋੜਾ ਕੁਛ ਕਰਾਂ ਕਿ ਪੇਟ ਥੋੜਾ ਅੰਦਰ ਚਲਾ ਜੇ।
ਪੇਟ ਅੰਦਰ ਚਲਾ ਜਾਏਗਾ। ਯਾ ਤੇ ਤੁਸੀਂ ਪੇਟ ਦੀ ਕੋਈ ਯੋਗਾ ਕੱਰਲੋ ਘੱਰ ਬੈਠੇ ਦੱਸ ਮਿੰਟ ਦੀ। ਪੰਦਰਾ ਮਿੰਟ ਦੀ, ਤੇ ਯਾ ਸ਼ਾਮੀ ਪੰਦਰਾ-ਵੀਹ ਮਿੰਟ ਜਾ ਕੇ ਸ਼ੈਰ
ਸੈਰ ਈ, ਸੈਰ ਈ ਸੋਚੇਆ ਹੁਣ ਮੈਂ ਸੈਰ ਸ਼ੁਰੂ ਕਰਾਗੀ। ਘੱਰ ਸਾਰੇ ਬੋਲਦੇ ਨੇ ਰੋ ਟੀ ਛੱਡੋ ਫੇਰ ਸਾਰੇ ਬੋਲਦੇ ਨੇ ਕਿ ਦੱਸ ਬਿਮਾਰੀਆਂ ਪੈਲੇ ਲਗਾ ਲਈਆਂ ਨੇ ਤੇ ਰੋਟੀ ਖਾਓ ਵੀ ਐਡਾ ਵਜਨ ਥੋੜੀ ਏ।
ਨਈ, ਨਈ, ਨਈ, ਨਈ, ਨਈ ਬਾਵਨ-ਤ੍ਰਰੇਪਨ ਬਿਲਕੁਲ ਠੀਕ ਹੈਗਾ।
ਬੱਸ ਫੇਰ ਐਂ ਰੈੰਦਾ ਮੇਰਾ ਐਨਾ ਈ ਏ, ਤਰੇਪਨ ਤੋਂ ਸਾਡੇ ਤਰੇਪਨ ਵੀ ਨੀ ਹੁੰਦਾ।
ਨਈ-ਨਈ ਠੀਕ ੲੈ ਫੇਰ ਤੇ ਬੱਸ ਤੁਸੀਂ ਸੈਰ ਕਰਦੇ ਰੋ ਜਾਦਾ ਤੋਂ ਜਾਦਾ ਅੱਧਾ ਘੰਟਾ ਲਾਓ ਜਾ ਕੇ।
ਆਂ ਬੱਸ ਐਵੇਂ ਕ।
ਬੰਦੇ ਦਾ ਦਮਾਗ ਵੀ, ਸਰੀਰ ਵੀ ਖੁੱਲ ਜਾਂਦਾ, ਦਮਾਗ ਵੀ ਹੋਰ, ਹੋ ਪਾਸੇ ਜਾਂਦੈ
ਹਾਂਜੀ, ਠੰਡੀ ਹਵਾ ਚ ਜਾਓ। ਆ ਕੇ ਮੈਂ ਏਕ ਦੇਣਾ ਆ ਤੇ ਹੈ ਹਵਾ ਤੇ ਪਾਣੀ ੲੈ ਤੇ ਬੋਤ ਜਰੂਰੀ ਚੀਜ਼ਾਂ ਨੇ ਸ- ਪਰ ਅੱਜ-ਕੱਲ ਲੋਕ ਕਿੱ। ਥੇ, ਹ ਹਰਿਆਲੀ ਤੇ ਰੈਣ ਈ ਨੀ ਦਿੰਦੇ, ਹਰ ਜਗਾ ਤੇ ਪੇੜ ਕੱਟ-ਕੱਟ ਕੇ
ਕੱਟ-ਕੱਟ ਕੇ ਪਾਸੇ ਕਰਦੇ ਨੇ, ਆਂ ਓਈ ਓ ਤੇ ਗੱਲ ਏ ਨਾ। ਬਸ ਪਾਰਕ ਚ ਜਾਯਾ ਕਰੋ, ਓਦੇ ਚ ਈ ਅਣੀ ਥੋੜੀ ਮਿਲ ਜਾਂਦੀ ਐ ਹਰਿ ਲੀ ਵੀ ਮਿਲ ਜਾਂਦੀ ੲੈ ਤੇ ਠੰਡੀ ਹਵਾ ਵੀ ਮਿਲ ਜਾਂਦੀ ਏ। ਤੇ ਰੂਟੀਨ ਬਣਾਓ ੲੈ ਨਾ, ਰੋਜ਼ ਸ਼ਾਮੀ ਦਾ। ਸ਼ਾਮ ਨੂੰ ਅਪਣੇ ਗੇਆ, ਤੇ ਸੈਰ ਕੱਰ ਆਏਆ ਜਾ ਕੇ
ਹਾਂਜੀ-ਹਾਂਜੀ।
ਹਾਂ, ਹੋਰ ਬੱਸ ਵਧੀਆ ਏ ਸੱਭ। ਮੈਂ ਕੇਆ ਚੱਲ ਫੋਨ ਕਰਾਂ, ਬੜੇ ਕੋਈ ਦਿਨ ਹੋ ਗੇ ਸੀ ਤੇ ਕੱਲ ਵੇਖਿਆ ਸੀਗਾ। ਆਏ ਕੋਈ ਨੀ, ਤੇ ਮੈਂ ਕੇਆ ਚੱਲ ਥੋੜਾ ਆਪਣੀ ਨਾਰਾਜ਼ਗੀ ਵੀ ਦੂਰ ਕਰਾਂ ਤੇ ਗੱਲ ਵੀ ਕਰਾਂ।
ਹੋਰ?
ਬੱਸ ਇਸ ਵਾਸ ਤੇ ਫੋਨ ਕੀਤਾ ਸੀ ਹਾਂ ਬੱਚੇ ਠੀਕ ਨੇ ਬਸ, ਅੱਜ ਤੇ ਛੁੱ ਟੀ ਸੀਗੀ ਸਕੂਲ ਦੀ।
ਹਾਂ ਸਾਡੇ ਵੀ ਬੱਚੇਆਂ ਦੀ ਛੁੱਟੀ ਸੀ, ਅੱਜ ਘੱਰ ਹੈਗੇ ਨੇ ਬੱਸ ਸਾਰਾ ਦਿਨ ਐਂ ਈ ਕਦੀ ਕੁਛ ਕਰੋ, ਕਦੀ ਕੁਛ ਕਰੋ, ਹਾਂਜੀ। ਐਈ ਸ਼ਰਾਰਤਾਂ ਨੀ ਖ਼ਤਮ ਹੁੰਦੀਆਂ ਬੱਚੇਆਂ ਦੀ ਬੱਸ ਓਈ ੲੈ ਨਾ ਗੱਲ ਓ ਚਣੇ ਆ ਹੁਣ ਅਸ, ਬ ਬੱਚੇ ਤੇ ਬੱਚੇ ਈ ਨੇ ਨਾ ਬੱਚੇ ਤੇ ਕਰਨਗੇ ਈ ਸ਼ਰਾ
ਕਰਨਗੇ ਈ ਸ਼ਰਾਰਤਾਂ ਓਈ ਓ ਤੇੇ ਹੈ ਨਾ ਫਿਰ ਅਸੀਂ ਕੈੰਦੇ ਹਾਂ ਚਲੋ ਕੋਈ ਗੱਲ ਨੀ ਸਕੂਲ ਜਾਣਗੇ ਤੇ ਫੇਰ ਜਾਣ
ਜੀ, ਫੇਰ ਵਚਾਰੇ ਸਕੂਲ ਜਾਂਦੇ ਨੇ ਤੇ ਸਾਰਾ ਦਿਨ ਐਵੇਂ ਬੰਦ ਜਾਂਦੇ ਨੇ ਬੱਚੇ ਬੱਸ
ਸਈ ਗੱਲ ਏ, ਸਈ ਗੱਲ ਏ ਫੇਰ ਨੀ ਪਤਾ ਚੱਲਦਾ ਏਨਾਂ ਦਾ ਹੋਰ, ਹਾਂ ਬੱਸ ਸੱਭ ਠੀਕ ਚਲੋ ਫੇਰ ਤੁ ਤਸੀਂ ਆਣਾ ਫੇਰ ਹਾਂ ਮੈਂ ਵੀ ਲਾਵਾਂਗੀ ਤੁਸੀਂ ਵੀ ਲਾਣਾ ਠੀਕ ਏ ਠੀਕ ਸਾਸ਼੍ਰੀ ਕਾਲ।